ਹੈਲੋ, ਨਮਸਤੇ ਸਤਿ ਸ੍ਰੀ ਕਾਲ ਜੀ। ਬਸ ਬੜਿਆ ਚੰਗੇ, ਆਪ ਬਤਾਈਏ ਆਪ
ਵਧੀਆ ਵਧੀਆ ਕੀ ਕਰ ਰੇ।
ਕੁਛ ਨਹੀਂ ਬਸ ਥੋੜਾ ਫੋਨ ਚਲਾਰੀ।
ਹੋ ਗਿਆ।
ਹਾਂਜੀ, ਬਸ ਅਭੀ ਹੂਆ ਹੈ, ਆਪ ਸੁਣਾਈਏ ਆਪ ਕਾ ਡਿਨਰ ਹੋ ਗਿਆ।
ਨਹੀਂ ਅਭੀ ਹੂਆ ਨੀ ਮੇਰਾ ਬਸ ਬਣਰਾ ਹੈ ਲੇਟ ਹੋ ਗਿਆ ਦੋਨੋ ਤਰਫ ਸੇ ਤੋ ਹੂੰ ਲੇਟ ਹੀ ਖਾਤੇ ਹੈ ਫਿਲਹਾਲ ਸਾਢੇ ਦਸ ਯਾ ਨਹੀਂ ਲੇਟ ਹੀ ਖਾਂਦੇ ਬਣਾ ਤੇ ਮੰਮਾ ਜਲਦੀ ਦਿੰਦੇ ਨੇ ਬਟ ਅਪਾਂ ਲੇਟ ਖਾਈਦੈ। ਦਸ ਗਿਆਰਾਂ ਵਜ ਹੀ ਜਾਂਦੇ ਹੈ।
ਹਾਂ, ਬੜਾ ਲੇਟ ਹੋ ਜਾਂਦਾ ਮੈਂ ਤੋ ਆਠ ਬਜੇ ਹੀ ਕਾਲੇ।
ਅੱਛਾ ਅੱਛਾ, ਜਦੀ ਸੋ ਜਾਂਦੇ ਹੋ।
ਹਾਂ, ਔਫਿਸ ਸੇ ਆ ਕੇ ਥੋੜਾ ਸਾ ਥਕਾਨ ਵਗੈਰਾ ਜਾਂਦੀ ਏ ਤੋ ਮੇਰੇ ਕੋ ਭੋਖ ਲੱਗ ਜਾਤੀ ਐ ਜਲਦੀ ਸੇ ਥੋੜ੍ਹਾ ਅੱਠ ਵਜੇ ਤੋਂ ਫਰੀ ਹੋਲੋ।
ਅੱਛਾ ਓਕੇ ਓਕੇ, ਹਾਂ ਕਿਓ ਆਜ ਸੰਡੇ ਥਾ ਮੇਰਾ ਤਾਂ ਔਫ ਥਾ ਜੋਬ ਸੇ ਤੋ ਫਿਰ ਨਾ ਕੇ ਸੋ ਜਾ
ਵੋ ਥੋੜਾ ਆਦਤ ਮੇ ਬਣਾ ਹੂਆ ਸੀ। ਕਿ ਚਲੋ ਅਪਣਾ ਟਾਈਮ ਸੇ ਆ ਜਾਓ, ਅਪਣਾ ਟਾਈਮ ਸੇ ਫ੍ਰੀ ਹੋ ਕੇ ਖਾਨਾ ਵਾਨਾ ਖਾਲੂ, ਉਸਸੇ ਤੋਂ ਚਾਰ ਲੋਗ ਅਪਣਾ ਆਸ ਪਾਸ ਮੈਂ ਮੰਮੀ ਪਾਪਾ ਕੇ ਸਾਥ ਬੈਠ
ਹਾਂ, ਸਹੀ ਐ। ਸਹੀ ਐ।
ਔਰ ਆਪ ਕੀ ਜੋਬ ਵਿੱਚ ਕੈਸੇ ਚੱਲ ਰੀ ਹੈ।
ਜੋਬ ਮੇਰੀ ਬੌਤ ਅੱਛੀ ਚੱਲ ਰੀ ਹੈ, ਬਸ ਆਜ ਫਰੀ ਦਾ, ਆਜ ਮੈਂ ਯਈ ਮੁਝੇ ਟਾਸਕ ਮਿਲਾ ਦਾ, ਤੋ ਫਿਰ ਮੈਂਨੇ ਫਟਕ ਸੇ ਟਾਸਕ ਅਪਣੇ ਕੰਪਲੀਟ ਕਰਤੇ ਟਾਈਮ ਪੇ।
ਆਹ, ਬੜੀਆ।
ਹੂੰ, ਤੇ ਹੋਰ ਬਤਾਏਂ ਗਰਮੀ ਕੈਸੀ ਹੈ ਆਪ ਕੇ।
ਜੀ।
ਗਰਮੀ ਕੈਸੀ ਹੈ ਆਪਕੇ।
ਬਸ ਬੜੀਆ‌।
ਹੂੰ ਨਹੀਂ ਗਰਮੀ ਕਿੰਨੀ ਕੱਟਦੇ।
ਜੋ ਮੌਸਮ ਇਤਨਾ ਇੱਕਦਮ ਗਰਮ ਹੋ ਜਾਤਾ ਹੈ ਤੋ ਉਸਮੇ ਪਾਣੀ ਕੀ ਜ਼ਰੂਰਤ ਹੋ ਜਾਤੀ ਹੈ ਤੋ ਠੰਡਾ ਹੋ ਜਾਤਾ ਹੈ ਤੋ ਫਿਰ ਚਾਹ ਕੀ ਜ਼ਰੂਰਤ ਹੋ ਜਾਂਦੀ ਹੈ ਮਤਲਬ ਪਲ ਭਰ ਮੇ ਬਦਲਤਾ ਰਹਿਤਾ ਹੈ।
ਹਾਂ ਹਾਂ ਆਜ ਤੋ ਹਮਾਰੇ ਫਿਰ ਮੌਸਮ ਥਾ ਬਾਰਿਸ਼ ਵਾਲਾ ਕਿ ਸ਼ਾਇਦ ਲੱਗੇ ਬਾਰਿਸ਼ ਪਰ ਹੋਈ ਨੀ ਬਾਰਿਸ਼ ਮੌਸਮ ਵੀ ਇਸ ਟਾਈਮ ਤੇ ਠੰਡਾ ਹੋ ਗਿਆ ਐ। ਹੂੰ। ਬਾਰਿਸ਼ ਹੋਈ ਨੀ ਬਾਰਿਸ਼ ਹੋ ਜਾਤੀ ਹੈ ਤਾਂ ਮੌਸਮ ਹੋਰ ਅੱਛਾ ਹੋ ਜਾਤਾ ਠੰਡਾ ਠੰਡਾ।
। ਸੀ ਮਹਿਸੂਸ ਹੋਨੇ ਲਗਦੀ ਹੈ। । ਵੈ ਆਪਨਾ ਕਈ ਹੋ ਜਾਂ ਤਾ ਨਹੀਂ ਹੋਨੀ ਕਿੰਦਾ ਹਿੰਮਤ ਨਹੀਂ ਹੋਤੀ ਪੂਰਾ ਦਿਨ ਐਸੇ ਨਿਕਲ ਜਾਤਾ ਹੈ ਘਰ ਮੇ ਹੀ।
ਹੂੰ, ਦਿਨ ਵਿੱਚ ਤਾਂ ਗਰਮੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਯਾਰ।
ਹਾਂਜ ਹਮ ਨੌਕਰੀ ਵਾਲੋਂ ਕੇ ਲੀਯੇ ਤੋ ਯਹੀ ਦੇਖੋ ਸੰਡੇ ਕਾ ਦਿਨ ਫਰੀ ਹੋਤਾ ਉਸ ਪਰ ਹੀ ਸੰਡੇ ਮੈਂ ਕੁਝ ਹੁੰਦਾ ਬੀ ਨਹੀਂ।
ਓਫੀਸ ਮੇ ਤੋਂ ਚਲੋ ਬੰਦਾ ਰਿਲੈਕਸ ਹੋ ਕੇ ਕਾਮ ਕਰਤਾ ਹੈ ਕਿਉਂਕਿ ਏਸੀ ਉਸੀ ਲਗੇ ਹੋਤੇ ਹੈ ਤੋ ਪਤਾ ਨਹੀਂ ਚਲਤਾ ਗਰਮੀ ਕਾ।
ਹਾਂ ਉਹ ਐਸੀ ਹਮਾਰੀ ਗਰਮੀ ਕੋ ਕਵਰ ਕਰਦੇ।
ਹਾਂ ਤੋਂ ਬਾਹਰ ਜਦ ਬੰਦਾ ਬਾਹਰ ਆਈਆ ਛੁੱਟੀ ਕੇ ਟਾਈਮ ਤਬ ਗਰਮੀ ਬੜੀ ਲਗਦੀ ਹੈ।
ਹਾਂਜੀ ਵੋ ਤੋ ਹੈ ਪਰ ਦੇਖੋ ਨਾ ਕਿਤਨੀ ਮਤਲਬ ਨੌਕਰੀ ਵਿੱਚ ਔਰ ਬਿਜਨਸ ਵਿੱਚ ਏਸਮ ਬਹੁਤ ਜ਼ਿਆਦਾ ਅੰਤਰ ਹੋ ਗਿਆ ਸੀ ਨੌਕਰੀ ਤੋਂ ਬਸ ਜੀ ਹਾਂਜੀ, ਜੀ ਹਾਂਜੀ ਪਰ ਹੈਗੀ।
ਨਹੀਂ ਆਪ ਕੋ ਕਿਆ ਅੱਛਾ ਲਗਦਾ ਹੈ ਕਿ ਬਿਜਨਸ ਕਰਨਾ ਚਾਹੀਏ ਲੋਗੋ ਕੋ ਜਾਂ ਜੋਬ ਕਰਨੀ ਚਾਹੀਏ?
ਮੇਰੀ ਸੋਚ ਵਿੱਚ ਤੋ ਯੇ ਹੈ ਕਿ ਬਿਜਨਸ ਆਪਨਾ ਹੋਨਾ ਚਾਹੀਏ ਛੋਟਾ ਬਿਜਨਸ ਹੋ ਚਾਹੇ ਪਰ ਅਪਨਾ ਹੋ। ਅਪਨੀ ਮਰਜ਼ੀ ਦਾ ਮਾਲਿਕ ਖ਼ੁਦ ਹੋਣਾ ਚਾਹੀਏ ਇਨਸਾਨ ਦੇ ਵਿੱਚ।
ਮੈਨੂੰ ਵੀ ਏਦਾਂ ਹੀ ਲੱਗਦਾ ਕਿ ਠੀਕ ਕਿ ਆਪਣਾ ਬਿਜਨਸ ਹੋਣਾ ਚਾਹੀਦਾ ਕਿਉਂਕਿ ਆਪਣਾ ਬਿਜ਼ਨਸ ਕਿ ਆਪਾਂ ਜਿੱਥੇ ਛੱਡਾਂਗੇ ਸਾਡਾ ਬੱਚਾ ਉੱਥੋਂ ਹੀ ਅੱਗੇ ਕੰਟੀਨਿਊ ਕਰੇਗਾ।
ਹੂੰ ਯੋ ਤੋਂ ਹੈ ਦੇਖੋ ਨਾ ਸਾਡੀ ਜ਼ਿੰਦਗੀ ਆਪਨੀ ਹੈ ਆਪਨੇ ਨਾਲ ਵਿੱਚ ਜਿੰਨੀ ਹੈ ਆਪਣੇ ਤ ਤੌਰ ਤਰੀਕੇ ਹੁੰਦੇ ਐ। ਆਪਨੇ ਆਪ ਆਪਣਾ ਮਨ ਹੋਤਾ ਆਪਣੀ ਮਰਜ਼ੀ ਸੇ ਕਹੀ ਵੀ ਚਲਣ ਦੋ ਕੋਈ ਵੀ ਟਾਈਮ ਫਿਕਸ ਕਰ ਲੋ ਅਬ ਜੋਬ ਵਿੱਚ ਜੇ ਹੋਤਾ ਸਭ ਕੁਛ ਫਿਕਸ ਹੋਤਾ ਹੈ ਔਰ ਉਸ ਮੇਂ ਕੋਈ ਛੁੱਟੀ ਨੀ ਹੁੰਦੀ, ਕੋਈ ਬੰਕ ਨੀ ਮਾਰ ਸਕਦੇ, ਕੋਈ ਕੁਛ ਨੀ ਕਰ ਸਕਦੇ, ਕੁਛ ਵੀ ਨੀ ਹੁੰਦਾ ਉਸ ਮੇਂ।
ਹੂੰ ਹੂੰ, ਪਹਿਲੇ ਲੋਕਾਂ ਦਾ ਹੁੰਦਾ ਸੀ ਕਿ ਲੋਕ ਕਹਿੰਦੇ ਕਿ ਸਾਡੇ ਕੋਲ ਪੈਸਾ ਨਹੀਂ ਆਪਾਂ ਬਿਜਨਸ ਕਿੱਦਾਂ ਕਰੀਏ, ਸਾਨੂੰ ਨੌਲਜ ਨਹੀ ਹੈ ਆਪਾਂ ਬਿਜਨਸ ਕਾਮ ਵੀ ਕਿੱਦਾਂ ਕਰੀਏ ਪਹਿਲੇ ਡਰਦੇ ਸੀ ਅੱਜ ਕੱਲ ਜ਼ਮਾਨਾ ਹੋ ਗਿਆ ਕੰਪਿ ਊਟਰ ਦਾ ਏ ਆਈ ਦਾ ਤੇ ਅੱਜ ਕੱਲ ਮੈਂ ਦੇਖਿਆ ਕਿ ਓਨਲਾਈਨ ਬਿਜਨਸ ਵੀ ਹੈ ਜੋ ਪਲੈਟਫਾਰਮ ਬਿਜ਼ਨਸ ਕਰਨ ਗੇ ਔਨਲਾਈਨ ਉਹ ਬਹੁਤ ਜ਼ਿਆਦਾ ਲੱਖਾਂ ਵਿੱਚ ਕਰੋੜਾ ਚ ਅਰਨਿੰਗ ਕਰਦੇ।
ਨਹੀਂ ਬੜੇ ਲੋਗੋ ਦੇ ਵਿੱਚ ਲੋਗੋ ਨੇ ਛੋਟੇ-ਛੋਟੇ ਉਹ ਬਿਜਨਸ ਬਣਾ ਲਏ ਸੀੇ ਉਹ ਫੋਨ ਪੇ ਕਿਸੀ ਨੇ ਮੀਸ਼ੋ ਸੇ ਜੁੜਾ ਹੈ, ਕੋਈ ਬਿਲਿੰਕ ਸੇ ਜੁੜਾ ਹੈ। ਹਾਲਾਂਕਿ ਬਹੁਤ ਅੱਛੀ ਚੰਗੀ ਗੱਲ ਹੈ ਯੋ ਭੀ। ਪਰ ਆਪਣੇ ਹੱਦ ਮ ਵੀ ਹੁਨਰ ਹੋਣਾ ਚਾਹੀਦਾ
ਹੂੰ ਬਹੁਤ ਅੱਛਾ ਬਿਜਨਸ ਮੈਨ ਦੇਖ ਨਾ ਕਾਫੀ ਕਿਉਂਕ ਅਲਰੇਡੀ ਮੈਂ ਖੁਦ ਮਤਲਬ ਕੇ ਔਨਲਾਈਨ ਬਿਜਨਸ ਕਰਦਾ ਠੀਕ ਹੈ ਨਾ ਫਿਰ ਮੁ ਵੀ ਓਰਚਨਿਟੀ ਮਿਲੀ ਮੈਂ ਕਰ ਵੀ ਕਿਸਮ ਓਨਲਾਈਨ ਬਿਜਨਸ ਹੋ ਗਿਆ ਤ ਕਰਨਾ ਚਾਹੀਦਾ ਇੰਡੀਪੈਂਡੈਂਟ ਜਬ ਤੋਂ ਬਾਅਦ ਟਾਈਮ ਮਿਲਦਾ ਹੈ ਹੇ ਜਾਂ ਛੁੱਟੀ ਵਾਲੇ ਟਾਈਮ ਉਸ ਅੱਛੇ ਕੰਮ ਕਰ ਸਕਦੇ
ਕੋਈ ਬੁਰਾਈ ਨਹੀਂ ਸੀ ਮਤਲਬ ਦੇਖੋ ਆਪਣੇ ਪਾਸ ਥੋੜਾ ਸ ਵੀ ਹੋਣਾ ਰੋਣਾ ਆਪ ਤ ਲਗਦਾ ਹੈ ਕਿ ਚਲੋ ਤਮ ਔਨਲਾਈਨ ਕਰਦੇ ਸੀ ਤੂੰ ਆਪਣਾ ਔਨਲਾਈਨ ਜਇਨ ਔਫਲਾਈਨ ਕਰੋ ਤਾਂ ਔਫਲਾਈਨ ਜਉ ਹਮੇ ਪਤਾ ਹੋਣਾ ਚਾਹੀਏ ਕਿ ਹਮਾਰੀ ਸਾਈਡ ਇਨਕਮ ਜਏ ਵੀ ਹੋ ਰਹੀ ਹੈ ਹ ਸੇ ਵੀ ਹੋ ਰਹੀ ਹੈ ਕਿਉਂਕਿ ਨੌਕਰੀ ਦਾ ਕੋਈ ਭਰੋਸਾ ਨਹੀ ਹੁੰਦਾ ਆ ਜਾਏ ਕੀ ਕਰਨਾ ਹੀ ਹੈ
ਹਮ ਇੱਕ ਪਰ ਜ ਬੰਦਾ ਬਿਨ ਆਪਣਾ ਛੇ ਮਹੀਨੇ ਇੱਕ ਸਾਲ ਦੋ ਸਾਲ ਦੇ ਦ ਉਹ ਐਕਸਪਰਟ ਹੋ ਜਾਤਾ ਉਸ ਚੀਜ਼ ਮੈਂ ਫਿਰ ਉਹ ਆਪ ਕਭੀ ਵੀ ਛੋੜ ਕੇ ਫੁਲ ਟਾਈਮ ਕਰ ਸਕਤਾ ਅੱਛੇ ਲਾਖੋ ਮੈਂ ਅਰਾਮ ਕਰ ਸਕ ਹੈਲੋ ਹਾਂ ਲੋਲੋ ਹੈਲੋ